ਸ
ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ।
ਹਾਂਜੀ ਠੀਕ ਹਾਂ ਅਸੀਂ ਵੀ ਬੜੇ ਦਿਨ ਹੋ ਗਏ। ਹਾਂਜੀ ਬੜੇ ਦਿਨ ਹੋ ਗਿਆ ਸੀ ਨਾ ਤੁਹਾਡਾ ਕੋਈ ਕੋਲ ਨਹੀਂ ਆਇਆ। ਤੇ ਮੈਂ ਕਿਹਾ ਸ਼ਾਇਦ ਬਿਜ਼ੀ ਹੋ ਜਾਣੀ ਭੈਣ ਜੀ। ਤੇ ਫੇਿਰ ਮੈਂ ਸੋਚਿਆ ਚਲੋ ਅੱਜ ਕੋਈ ਗੱਲ ਹੀ ਕਰਨੇ ਆ।
ਵਧੀਆ ਕੀਤਾ ਜੇ ਵੈਸੇ ਨਾ ਮੈਂ ਪੇਕੇ ਆਏ ਦੀ ਹਾਂ।
ਅੱਛਾ ਤੁਸੀਂ ਪੇਕੇ ਆਏਦੇ ਹੋ ਪੇਕੇ ਇੰਜੋਏ ਕਰ ਰਹੇ ਹੋ ਤੁਸੀਂ
ਹਾਂਜੀ, ਹਾਂਜੀ ਬਸ ਟਾਈਮ ਹੀ ਨੀ ਲੱਗਿਆ ਮੈਂ ਵੀ ਸਗੋਂ ਯਾਦ ਹੀ ਕਰ ਰਹੀ ਸੀ ਤੁਹਾਨੂੰ
ਅੱਛਾ ਜੀ ਇਸ ਤਰ੍ਹਾਂ ਹੁੰਦਾ ਨਾ ਕਿ ਪੂਰੇ ਇੱਕ ਸਾਲ ਵਿੱਚ ਇੱਕ ਮਹੀਨਾ ਹੀ ਹੁੰਦਾ ਹੈ ਨਾ ਛੁੱਟੀਆਂ ਦਾ ਤੇ ਫਿਰ ਉਦੋਂ ਮਨ ਕਰਦਾ ਹੈ। ਬਈ ਆਪਾਂ ਪੇਕੇ ਜਾਈਏ ਰਹੀਏ ਹਨਾ ਉੱਥੇ
ਹਾਂਜੀ, ਬਸ ਲੋਕਲ ਵੈਸੇ ਤਾਂ ਚ ਚੱਕਰ ਤੇ ਲੱਗ ਹੀ ਜਾਂਦਾ ਬਟ ਦੇਖੋ ਰਹਿਣ ਦਾ ਤੇ ਦੇਖੋ ਅਲੱਗ ਹੀ ਹਿਸਾਬ ਹੁੰਦਾ
ਹਾਂ ਹਾਂ ਕੁਛ ਇਸ ਤਰ੍ਹਾਂ ਹੁੰਦਾ ਨਾ ਕਿ ਜਦੋਂ ਆਪਾਂ ਜਿੰਨੀ ਮਰਜ਼ੀ ਆਪਣੀ ਉਮਰ ਹੋ ਜਾਏ ਹਨਾ ਬੱਚੇ ਵੱਡੇ ਹੋ ਜਾਣ ਜਾਂ ਕੁਛ ਪਰ ਜਦੋਂ ਆਪਾਂ ਪੇਕੇ ਪੇਕੇ ਜਾਂਦੇ ਹਾਂ ਨਾ ਕੁਛ ਅਲੱਗ ਜੇਹਾ ਹੀ ਫੀਲ ਹੁੰਦਾ ਹੈ ਨਾ ਕੁਛ ਬਚਪਨਾ ਜੇਹਾ ਯਾਰ ਆ ਜਾਂਦਾ
ਹਾਂ ਸਹੀ ਗੱਲ ਹੈ ਬਿਲਕੁਲ
ਹਾਂ ਬੜਾ ਅੱਛਾ ਲੱਗਦਾ ਸਕੂਨ ਮਿਲਦਾ
ਹਾਂਜੀ ਦੇਖੋ ਇਨਾ ਟਾਈਮ ਬਿਤਾਇਆ ਫਿਰ ਉਓਧਰ ਤੇ ਫਿਰ
ਹਾਂਜੀ, ਹਾਂਜੀ ਕੁਛ ਬੰਦਾ ਨਾ ਟੈਨਸ਼ਨ ਫਰੀ ਹੋ ਜਾਂਦਾ ਹੈ ਕੁਛ, ਕੁਛ ਸੋਚ ਨੀ ਹੈ ਬਸ ਆਪਣਾ ਆਪਾਂ ਨੇ ਖਾਣਾ ਰ ਰੈਸਟ ਕਰਨਾ ਹਨਾ
ਹਾਂ ਦੇਖੋ ਬਸ ਐਵੇਂ ਹੀ ਹੋ ਰਿਹਾ ਮੇਰੇ ਨੂੰ ਉਹੀ ਤੇ ਮੈਂ ਹੱਸ ਰਹੀ ਸੀ ਉਹਨੇ ਮੰਮੀ ਨੂੰ ਕਹਿ ਰਹੀ ਸੀ। ਮੈਂ ਕਿਹਾ ਦੇਖੋ ਕਿੰਨਾ ਮਤਲਬ ਵਧੀਆ ਲੱਗਦਾ। ਲਹ ਰੋਟੀ ਗਰਮ- ਗਰਮ ਮਿਲ ਰਹੀ
ਹਮ ਸਹੀ ਗੱਲ ਤੁਸੀ ਤਾਂ ਮਜ਼ਾ ਲੈ ਰਹੇ ਹੋ ਆਪਣੇ ਹਮ
ਬਿਲ, ਸਹੀਏ ਤੁਸੀਂ ਨੀ ਗਏ ਸਵਾਰੀ
ਨਈ ਮੈਂ ਤਾਂ ਕੀ ਇਸ ਵਾਰ ਮੇਰਾ ਨਹੀਂ ਜਾਨ ਹੋਇਆ ਮੈਂ ਘਰ ਹੀ ਸੀ। ਬਸ ਫਿਰ ਹੁਣ ਟਾਈਮ- ਟਾਈਮ ਦੀ ਗੱਲ ਹੁੰਦੀ ਨਾਲੇ ਹੁਣ ਕਾਫੀ ਟਾਈਮ ਹੋ ਗਿਆ ਘੱਟ ਹੀ ਚਾਹੀਦਾ ਹਨਾ
ਹਾਂ ਬੱਚੇ ਵੀ ਤੁਹਾਡੇ ਫ ਲਓ ਪੋਤਰਾ ਪੋਤਰੀ ਵੱਡੇ ਨੇ ਹਾਂਜੀ
ਹਾਂ ਇਸ ਕਰਕੇ ਹੋਰ ਦੱਸੋ ਮੌਸਮ ਕਿਵੇਂ ਆ ਉੱਥੇ
ਮੌਸਮ ਇੱਥੇ ਨਾ ਮੀਂ ਆ ਰਿਹਾ ਅੱਜ ਤੇ
ਅੱਛਾ ਬਰਸਾਤ ਹੋ ਰਹੀ ਹੈ।
ਹਾਂਜੀ, ਸਗੋਂ ਮੈਂ ਘਰ ਜਾਣਾ ਸੀ ਕਾਫੀ ਦਿਨ ਹੋ ਗਏ ਨੇ ਮੈਨੂੰ ਆਏ, ਹਾਂਜੀ ਤੇ ਪਹਿਲੇ ਕੱਲ ਜਾਣਾ ਸੀ ਫਿਰ ਕੱਲ ਗਈ ਨਈ
ਹਮ ਤੁਸੀਂ ਇਸ ਤਰਾ ਤਾਂ ਨਹੀਂ ਕੀਤਾ ਤੁਸੀਂ ਇਸ ਤਰਾ ਤਾਂ ਨਹੀਂ ਕੀਤਾ ਬਈ ਜਿਸ ਤਰਾ ਪੇਕੇ ਗਏ ਹੋ ਤੇ ਆਪਣਾ ਬੇਫਿਕਰ ਹੋ ਕੇ ਵਜ਼ਨ ਤਾਂ ਨੀ ਵਧਾ ਲਿਆ ਆਪਣਾ ਕਿਧਰੇ
ਅੱਛਾ, ਨਈ- ਨਈ ਮੈਂ ਤੇ ਠੀਕ ਆ ਓਵੇ ਆ ਵੇਟ ਹਾਂਜੀ- ਹਾਂਜੀ ਬਸ ਏਦਰ ਇੱਕ ਰੂਟੀਨ ਹਾਂਜੀ ਉਹਏ ਨਾ ਬਿਲਕੁਲ ਟੈਨਸ਼ਨ ਫਰੀ ਆ ਸਵੇਰੇ ਲੇਟ ਉੱਠੀ ਦਾ ਏ
ਹਾਂ
ਤੇ ਦੇਖੋ ਥੋੜਾ ਬਹੁਤਾ ਤੇ ਵੱਧ ਹੀ ਗਿਆ ਹੋਣਾ ਹੈ।
ਹਮ ਨਹੀਂ ਥੋੜਾ ਬਹੁਤ ਤੇ ਨੀ ਵਦਾਹੀ ਲਿਆ ਹੋਣਾ ਹੈ ਥੋੜਾ ਬਹੁਤ ਤੇ ਨੀ ਤੁਸੀਂ ਵਧਾ ਸਕਦੇ
ਹੋਰ ਦੇਖੋ ਘਰ ਜਾਵਾਂਗੇ ਆਪ ਪਤਲੇ ਹੋ ਜਾਗੇ
ਹਾਂਜੀ ਹਾਂ ਉਹ ਤਾਂ ਹੈ ਹੀ
ਉਹੀ ਘਰ ਦੇ ਰੂਟੀਨ ਸ਼ੁਰੂ ਹੋਣਗੇ ਨਾ ਜਦੋਂ ਕੰਮ ਕੁੁੰਮ ਦੇ ਸਾਰੇ
ਹਾਂ ਸਹੀ ਹੈ ਤੇ ਤੁਸੀਂ ਸ਼ੋਪ ਸ਼ਾਪਿੰਗ ਵਗੈਰਾ ਕਿੱਥੋਂ ਕਰਦੇ ਹੋ ਮੈਂ ਨਾ ਥੋੜਾ ਬਾਜ਼ਾਰ ਜਾਣਾ ਸੀ ਤੇ ਮੈਨੂੰ ਸਮਝ ਨਈ ਆਂਦੀ ਪਈ ਸੀ ਮੈਂ ਕਿੜੀ ਸ਼ੋਪ ਤੇ ਜਾਵਾਂ ਤੇ ਮੈਂ ਸੋਚਿਆ ਤੁਸੀ ਤੇ ਓਨਲਾਈਨ ਸ਼ੋਪਿੰਗ ਕਰਦੇ ਹੋ ਤੇ ਮੈਂ ਨਾ ਥੋੜਾ ਪੁੱਛਾਂ ਤੁਹਾਨੂੰ ਬਈ ਓਨਲਾਈਨ ਸ਼ੋਪਿੰਗ ਕਰਨ ਚ ਫਾਇਦਾ ਹੈ ਆਪਾਂ ਨੂੰ ਜਾਂ ਔਫਲਾਈਨ ਕਰਨ ਚ ਫਾਇਦਾ
ਵੈਸੇ ਤਾਂ ਦੇਖੋ ਮੈਂ ਓਨਲਾਈਨ ਬੜਾ ਘੱਟ ਹੀ ਮੰਗਵਾਉਂਦਾ ਆ
ਅੱਛਾ
ਹਾਂ ਆਪਣਾ ਤੇ ਬਿਲਕੁਲ ਨੀ ਮੰਗਾਦੀ ਓਨਲਾਈਨ ਤੇ ਬੱਚਿਆਂ ਦਾ ਹੀ ਮੰਗਵਾਈ ਦਾ ਟੀ ਸ਼ਰਟਸ ਹੋ ਗਈਆਂ ਜਿਸ ਤਰ੍ਹਾਂ ਜੀਨ ਹੋ ਗਈ ਅ ਜੀਓ ਐਪ ਆਉਂਦੀ ਨਾ ਔਰਤ ਮੰਗਵਾ ਲੈਂਦਾ ਬੱਚਿਆਂ ਦਾ ਤੇ
ਹਮ ਕਿਹੜੀ ਆਪੇ
ਅਜੀਿਓ
ਅਜੀਓ ਐਪ ਅੱਛਾ
ਹਾਂਜੀ ਬੜਾ ਵਧੀਆ ਮਿਲ ਜਾਂਦਾ ਤੁ ਡਿਸਟ ਵਗੈਰਾ ਵਧੀਆ ਹੁੰਦਾ ਹੈ ਮਤਲਬ ਫੈਬਰਿਕ ਵੀ ਅੱਛਾ ਹੁੰਦਾ ਉਹਦਾ
ਅੱਛਾ ਤੇ ਕੀ ਕਹਿੰਦੇ ਆ ਮਤਲਬ ਕਿ ਵਰਾਇਟੀ ਵਗੈਰਾ ਮਿਲ ਜਾਂਦੀ ਸਾਨੂੰ ਓਦੇ
ਹਾਂਜੀ ਬੱਚਿਆਂ ਤਾਂ ਕਾਫ਼ੀ ਵਰਾਇਟੀ ਹੈ। ਹਰ ਇੱਕ ਚੀਜ਼ ਹੈ ਮਤਲਬ ਕੋਈ ਵੀ ਉਥ ਵੇਖੋਗੇ ਤੁਸੀਂ ਹਾਂਜੀ
ਤੇ ਕਿ ਕਿੰਨੀ ਏਜ ਤੱਕ ਅਵੇਲੇਬਲ ਹੈ ਓਥੇ
ਇਹ ਜੀਰੋ ਟੂ ਆਪਣਾ ਜੀਰੋ ਤੋਂ ਸਟਾਰਟ ਹੁੰਦਾ ਸਿਕਸ ਮੰਥ ਜੀਰੋ ਟੂ ਸਸ ਸਸ ਟੂ ਮਤਲਬ ਹਰ ਮਤਲਬ ਸਟਾਰਟਿੰਗ ਏਜ ਤੋਂ ਹੀ ਹੈ ਮਤਲਬ ਸ਼ ਹਾਂਜੀ ਸਭ ਸਭ ਮਿਲ ਜਾਏਗਾ ਤੇ ਮੈਂ ਤੇ ਆਪਣੇ ਲੋਕਲ ਮਾਰਕੀਟ ਤੋਂ ਲੈਂਦੀ ਰਿਿਆ ਇਧ
ਅੱਛਾ ਅੱਛਾ ਲੋਕ ੱਕਰੀ ਲੈਂਦੇ ਹੋ ਤੁਸੀਂ ਇਹ ਹੁੰਦਾ ਨਾ ਕਿ ਦੇਖੋ ਜ ਆਪਾਂ ਉਹਨੇ ਹਾਂ ਅਗਰ ਫੈਬਰਿਕ ਵਿੱਚ ਆਪਾਂ ਨੇ ਫੈਬਰਿਕ ਲੈਣਾ ਹੋਵੇ ਉਹ ਤਾਂ ਦੇਖੋ ਔਫਲਾਈਨ ਜਾ ਕੇ ਜ਼ਿਆਦਾ ਫਾਇਦਾ ਲੈ ਹਨਾ
ਹਾਂਜੀ
ਜੇ ਰੇਡੀਮੇਡ ਲੈਣਾ ਹੋਵੇ ਫਿਰ ਆਪਾਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ
ਹਾਂ ਓਨਲਾਈਨ ਕਰ ਸਕਦੇ ਹੋ ਪਰ ਕਈ ਵਾਰ ਨਾ ਸਾਈਜ਼ ਨਹੀਂ ਮਿਲਦਾ ਆਪਣਾ
ਹਮ ਹਮ
ਸਾਈਜ਼ ਮੰਗਾਓ ਕਦੇ ਜਿਆਦਾ ਖੁਲ੍ਹਾ ਆ ਜਾਂਦਾ ਹਾਂਜੀ
ਫੇਰ ਉਹਦੇ ਚ ਚੁਇਸ ਵੀ ਤੇ ਹੁੰਂਦੀ ਹੈ ਨਾ ਆਪਾਂ ਨੂੰ ਆਪ ਚੋਇਸ ਵੀ ਹੁੰਦੀ ਹੈ ਅਗਰ ਉਹਨੂੰ ਸਾਈਜ਼ ਛੋਟਾ ਹੈਏ ਹਨਾ ਆਪਾਂ ਨਾਲ ਹੀ ਰਿਪਲੇਸ ਕਰਕੇ ਵੱਡਾ ਸਾਈਜ਼ ਵੀ ਲੈ ਸਕਦੇ ਹਾਂ ਨਾ ਉਹਦੇ ਚ
ਹਾਂ ਉਹ ਤੇ ਬਿਲਕੁਲ ਸਹੀ ਗੱਲ ਹੈ ਮੈਂ ਤੁਹਾਨੂੰ ਦੱਦੀ ਵੀ ਨਾ ਅਗਰ ਕੁਛ ਅੱਛਾ ਲੈਣਾ ਹੈ ਫੇਰ ਤੁਸੀਂ ਐਂਥੋਈ ਲਵੋ ਔਫਲਾਈਨ ਹੀ ਕਰੋ ਤੁਸੀਂ ਮਾਰਕੀਟ ਜਾਓ ਘੁੰਮੋ ਫਿਰੋ
ਅੱਛਾ
ਅਤੇ ਹਾਂ ਤਾਂ ਮਤਲਬ ਬੈਟਰ ਰਹਿੰਦਾ ਏ ਅਤੇ ਔਨਲਾਈਨ ਹਾਂਜੀ ਓਨਲਾਈਨ ਹਾਂ ਤੁਸੀਂ ਜਿਵੇਂ ਕੈਜਲ ਕੱਪੜੇ ਹੋ ਗਏ ਟੀ ਸ਼ਰਟ ਸਲਾਵਰ ਹੋ ਗ ਮਿਡੀਜ਼ ਹੋ ਗਈਆਂ ਜਿਸ ਤਰ੍ਹਾਂ ਕੁੜੀਆਂ ਪਾਉਂਦੀਆਂ ਨੇ ਅੱਜ ਕੱਲ੍ਹ ਉਹ ਵੀ ਮਤਲਬ ਮਿਲ ਜਾਂਦੀਆਂ ਨੇ ਅੱਛੀਆਂ
ਅੱਛਾ ਅੱਛਾ ਮੇਰੀ ਵੀ ਹਾਂਜੀ ਮੇਰੀ ਕਜ਼ਨ ਹੈਗੀ ਆ ਉੱਥੇ ਤੇ ਮੈਂ ਉਹਦੇ ਨਾਲ ਗਈ ਵੀ ਸੀ ਇੱਕ ਮੋਲ ਵਿੱਚ ਗਈ ਸੀ ਤੇ ਲੈ ਕੇ ਆਈ ਸੀ ਕੱਪੜੇ ਅੱਛੇ ਨਿਕਲੇ ਕੱਪੜੇ ਮੈਨੂੰ ਸਮਝ ਆ ਗਏ ਸੀ ਹਾਂ ਥੋੜਾ ਥੋੜਾ ਸਾਈਜ਼ਾਈਜ਼ ਸ਼ ਰਿਹਾ ਥੋੜੇ ਜਿਹੇ ਛੋਟੇ ਰਹੇ ਪਰ ਬਟ ਪਾਉਣ ਵਿੱਚ ਉਸ ਟਾਈਮ ਨਿਕਲ ਗਿਆ ਸਹੀ ਟਾਈਮ ਪਾ ਲੈਣ ਬੱਚਿਆਂ ਨੇ ਨਾ
ਅੱਛਾ ਅੱਛਾ ਸਾਈਜ਼ ਤੁਸੀਂ ਦੇਖਿਆ ਨਹੀਂ ਸੀ ਫਿਰ
ਸਾਈਜ਼ ਤਾਂ ਦੇਖੋ ਚਨੀਵਾ ਹੋਈ ਜਾਂਦਾ ਥੋੜਾ ਬਹੁਤ ਹੈਾ
ਹਾਂਜੀ ਜਹਾਜ਼ ਫੈਬਰਿਕ ਦੇਖੋ ਅੱਛਾ ਹੋਣਾ ਚਾਹੀਦਾ ਹੈ ਵਾਸ਼ ਕਰਨ ਤੋਂ ਬਾਅਦ ਕੁਛ ਖ਼ਰਾਬ ਹੋਏ ਹੋ ਜਾਂ ਕੁਛ
ਹਾਂ ਨਹੀਂ ਨਹੀਂ ਵੈਸੇ ਤਾਂ ਫੈਬਰਿਕ ਅੱਛਾ ਨਿਕਲਿਆ ਅੱਛੀ ਆ ਮੇਰੀ ਕਜ਼ਨ ਬਹੁਤ ਅੱਛੀ ਨਾਲ ਜਾਣਨੀ ਹਾਂ ਮੈਂ ਕੋਈ ਵੀ ਕੰਮ ਹੁੰਦਾ ਮੈ ਉਹਨੂੰ ਲੈ ਜਾਂਦੇ ਨੂੰ ਹਾਂ ਆਪਣਾ ਕੰਮ ਹਾਂ ਬਹੁਤ ਅੱਛੀ ਹੈਗੀ ਘੱਟ ਹੀ ਮਿਲਦੇ ਨੇ ਉਹ ਜਹੇ ਬੰਦੇ ਮੇਰੇ ਹਿਸਾਬ ਨਾਲ ਤੇ ਹਨਾ
ਹਾਂਜੀ ਦੇਖੋ ਇਹੋ ਜਿਹੇ ਬੰਦੇ ਵੈਸੇ ਹੀ ਬਹੁਤ ਘੱਟ ਮਿਲਦੇ ਨੇ
ਹਾਂ ਚੈਨਵਨ ਬੰਦੇ ਹੋਣ ਹਨਾ
ਤੁਹਾਡੇ ਨਾਲ ਚਲੇ ਜਾ ਚਲੇ ਜਾਂਦੇ ਹੋਣਗੇ ਮਾਰ
ਹਾਂ ਔਰ ਮੇਰੇ ਤੇ ਕੀ ਕਜ਼ਨ ਇੱਕ ਮੈਂ ਉਸ ਕਜ਼ਨ ਨੂੰ ਜ਼ਿਆਦਾ ਆਪਣਾ ਕਰਨੀ ਹ ਲਾਾਇਕ ਕਿਉਂਕਿ ਜ਼ਿਆਦਾ ਕਲੋਜ ਹੋਈ ਹੋਈ ਹੈ ਸਾਡੇ ਹਨਾ ਬਾਕੀ ਸਾਰੇ ਅ ਨੋ ਡਾਊਟ ਸਭ ਅੱਛੇ ਹਨ ਪਰ ਜ਼ਿਆਦਾ ਕਲੋਜ ਹੋ ਨਾ ਫਿਰ ਜ਼ਾਰ ਸਾਨੂੰ ਉਸ ਤਰ੍ਹਾਂ ਹੀ ਪਤਾ ਹੈਗਾ ਹੈ ਫ਼ਿਰ ਅਸੀਂ ਉਸੇ ਨੂੰ ਨਾਲ ਲੈ ਕੇ ਜਾਂਦੇ ਹਾਂ ਤੇ ਉਹਨਾਂ ਨਾਲ ਵੀ ਆਪਾਂ ਸਾਰੀ ਸ਼ੋਪਿੰਗ ਕਰ ਲੈਂਦੇ ਹਾਂ ਕੁਛ ਵੀ ਲੈਣਾ ਹੁੰਦਾ ਘਰ ਦਾ ਸਮਾਨ ਹੋ ਗਿਆ ਜਿਵੇਂ ਹਨਾ ਕਰੋ ਰੀ ਹੋ ਗਈ ਹਾਂ ਵਨ ਗਰੋਸਰੀ ਵਗੈਰਾ ਵੀ ਮੈਂ ਜਾਣਾ ਨਾ ਤੇ ਉਹਨੂੰ ਉਹਨੂੰ ਫੋਨ ਕਰ ਦਿੰੇ ਆ ਬਈ ਆ ਜਾਓ ਮੇਰੇ ਕੋਲ ਜਾਣਾ ਹੈ ਨਾ
ਅੱਛਾ ਚਲੋ ਵਧੀਆ ਆਪਣਾ ਐ ਜੀ ਪਿਆਰ ਬਣਿਆ ਰਹੇ ਤੁਹਾਡਾ ਉਹਨਾਂ ਨਾਲ
ਕਿਉਂਕਿ ਮੈਨੂੰ
ਮੇਰੇ ਵੀ ਹੈਗੇ ਨੇ ਐਵੇਂ ਹੀ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਐਵੇਂ ਹੀ ਮੇਰੇ ਵੀ ਹੈਗੇ ਨੇ ਗਜ਼ਨ
ਅੱਛਾ
ਹਾਂਜੀ ਮੇਰਾ ਵੀ ਉਹਨਾਂ ਨਾਲ ਬੜਾ ਪਿਆਰ ਏ ਐਵੇਂ ਉਹ ਵੀ ਮੈਂ ਫੋਨ ਕਰਾਂਗੀ ਉਹ ਆ ਜਾਣਗੇ ਨਾਲ ਹੀ ਮਤਲਬ ਮਨਾ ਨਹੀਂੀ ਕਰਦੇ ਕਿਸੇ ਵੀ ਚੀਜ਼ ਲਈ ਨਾ ਹਾਂਜੀ
ਪਤਾ ਕੀ ਤੁਹਾਡੇ ਨੇਚਰ ਦੇ ਵਿੱਚ ਡਿਪੈਂਡ ਕਰਦਾ ਨਾ ਤੁਹਾਡਾ ਨੇਚਰ ਹੀ ਅੱਛਾ ਹੈਗਾ ਤੇ ਫੇਰ ਉਹ ਫਟਾਫਟ ਆ ਜਾਂਦੇ ਉਹਨ
ਇਹ ਤੇ ਗੱਲ ਦੇਖੋ ਕੋਈ ਆਪਣਾਪਨ ਦਿਖਾਉਂਦਾ ਤਾਂ ਹੀ ਕੋਈ ਕਰਦਾ ਨਾ
ਤਾਂ ਹੀ ਕੋਈ ਗਦਾ ਬਿਲਕੁਲ ਸਹੀ ਗੱਲ ਹੈਗੀ ਅਗਰ ਜੇ ਆਪਾਂ ਆਪਣਾਪਨ ਦਿਖਾਵਾਂਗੇ ਨਹੀਂ ਹਨਾ ਕਿਸੇ ਨਾਲ ਸਹੀ ਤਰ੍ਹਾਂ ਬੋਲਾਂਗੇ ਨ ਤੇ ਫਿਰ ਕੌਣ ਸਾਨੂੰ ਪਿਆਰ ਨਾਲ ਬੁਲਾਏਗਾ ਹਾਂ ਔਰ ਇਹ ਤਾਂ ਦੇਖੋ ਹਾਂ ਇਹ ਤਾਂ ਆਪਾਂ ਨੂੰ ਜੋ ਕਹਿੰਦੇ ਨਾ ਜੋ ਤੁਸੀਂ ਦੇ ਰਹੇ ਹੋ ਕਿਸੇ ਨੂੰ ਉਹ ਵਾਪਿਸ ਤੁਹਾਡੇ ਕੋਲ ਆਉਣਾ ਹੈ ਹਨਾ
ਹਾਂਜੀ
ਇਹ ਬ੍ਰਹਮਾਂਡ ਹੈ ਆਪਣਾ ਰ ਆਪਾਂ ਜੋ ਕਿਛ ਬੋਲਾਂਗੇ ਜੋ ਕੁਛ ਕਿਸੇ ਨੂੰ ਦਿਆਂਗੇ ਉਹ ਸਾਡੇ ਕੋਲ ਵਾਪਿਸ ਆਉਣਾ ਹੀ ਆਉਣਾ ਭਾਵੇਂ ਹੁਣ ਆਏ ਭਾਵੇਂ ਥੋੜ੍ਹਾ ਰੁਕ ਕੇ ਆਏ ਜੇ ਆਪਾਂ ਕਿਸੇ ਨੂੰ ਚੰਗਿਆਈ ਦੇਿਆਂਗੇ ਤਾਂ ਚੰਗਿਆਈ ਹੀ ਆਏਗੀ ਸਾਡੇ ਕੋਲ ਹੈ ਹਾਂ ਜੋ ਆਪਾਂ ਬੋਲਾਂਗੇ ਹਮ ਹਮ
ਸਹੀ ਗੱਲ ਹੈ ਹਾਬ ਨਾਲ ਪਿਆਰ ਨਾਲ ਮਿਲ ਕੇ ਰਹਿਣਾ ਚਾਹੀਦਾ ਵੈਸੇ ਵੀ
ਹਾਂਜੀ ਹਾਂਜੀ ਸਹੀ ਗੱਲ ਹੈ
ਮਹ ਕਿਸੇ ਨਾ ਕਿਸੇ ਨਾਲ ਹੀ ਆਉਂਦਾ ਹੈ ਹਰ
ਹਾਂ ਕਿਸੇ ਹਾਰ ਕਿਸ ਨਾਲ ਨਹੀਂੀ ਪੈ ਸਕਦਾ ਜਿਹਦੇ ਨਾਲ ਪੈਣਾ ਹੈ ਨਾ ਉਹਦੇ ਨਾਲ ਆਪਣੀ ਹਾਂ ਵੀ ਪੈ ਜਾਂਦਾ ਹੈ ਪਿਆਰ ਤੇ ਫਿਰ ਦੇਖੋ ਤੱਕ ਨੀ ਬਜਾਏ ਹਨਾ ਓਨਾ ਅੱਛਾ ਆਪਾਂ ਤਾਂ ਕਹਿੰਦੇ ਨੀ ਵਧਾਈ ਰਹੇ
ਹਾਂਜੀ ਬਿਲਕੁਲ ਪਿਆਰ ਬਣਿਆ ਹੀ ਰਹਿਣਾ ਚਾਹੀਦਾ ਸਭ ਦੇ ਵਿੱਚ ਆਪਸ ਹਾਂਜੀ ਰ ਜਿਹੜੇ ਗਹਿਰ ਨੇ ਕਈ ਆਪਣਾਪਨ ਦਿਖਾਂਦੇ ਹੀ ਨਹੀਂ ਉਹਨਾਂ ਤੋਂ ਵੈਸੇ ਵੀ ਦੂਰ ਰਹਿਣਾ ਚਾਹੀਦਾ
ਹਾਂਜੀ ਸਹੀ ਕਿਹਾ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਆਪਣੇ ਵੀ ਆਪਣੇ ਨੀ ਹੋ ਪਾਉਂਦੇ ਤੇ ਗੈਰ ਵੀ ਆਪ
ਹਾਂਜੀ ਪਤਾ ਕੀ ਹੁੰਦਾ ਐ ਮੈਂ ਤਾਂ ਕਹਿ ਰਹੀ ਹਾਂ ਭਾਵੇਂ ਦੇਖੋ ਗੈਰ ਨੇ ਪਰ ਕਈ ਵਾਰ ਨਾ ਕੋਈ ਐਸੀ ਗੱਲ ਕਰ ਦਿੰਦੇ ਨੇ ਭਾਵੇਂ ਅਸੀਂ ਉਹਨਾਂ ਨੂੰ ਆਪਣਾ ਆਪਨ ਰੱਖੀਏ ਕੋਈ ਐਸੀ ਗੱਲ ਕਰਦੇ ਦਿਲ ਨੂੰ ਮਤਲਬ ਲੱਗ ਜਾਂਦੀ ਹੈ ਇਸ ਕਰਕੇ ਹਾਂਜੀ ਜੀ ਤੇ ਇਸ ਕਰਕੇ ਉਸਦੇ ਨਾਲ ਹੀ ਆਪਣਾਪਨ ਦਿਖਾਓ ਜੋ ਮਤਲਬ ਹਾਂ ਉਸ ਲਾਇਕ ਹੈ ਵੇ
ਲਾਇਕ ਹੈ ਜੋ ਡਿਜ਼ਰਵ ਕਰਦਾ ਹੈ ਨਾ ਆਪਾਂ ਉਸੇ ਨੂੰ ਹੀ ਆਪਣੇ ਸਾਰੀ ਗੱਲ ਕਰ ਸਕਦੇ ਹਾਂ ਤੇ ਉਸੈਨੂੰ ਹੀ ਆਪਾਂ ਕਹਿ ਸਕਦੇ ਹਾਂ ਵੀ ਹਾਂ ਸਾਡਾ ਕਰੀਬੀ ਏ। ਸਾਡਾ ਅੱਛਾ ਦੋਸਤ ਹੈਗਾ ਵੇ ਨਾ ਇਹਦੇ ਨਾਲ ਆਪਾਂ ਦਿਲ ਦੀ ਗੱਲ ਸ਼ੇਅਰ ਕਰ ਸਕਦੇ ਹਾਂ।
ਹਾ ਹਾਂਜੀ ਬਿਲਕੁਲ ਸਹੀ ਗੱਲ ਐ ਮੇਰਾ ਵੀ ਐਵੇਂ ਉਹਨਾਂ ਨਾਲ ਬੜਾ ਪਿਆਰ ਏ। ਹਾਂਜੀ ਮਤਲਬ ਆਪਣੇ ਮਣ ਦੀ ਗੱਲਾਂ ਕਰ ਹਾਂਜੀ ਮੇਰੇ ਕੋ ਸਾਡੇ ਕੋਲ ਹੀ ਨੇ ਮਤਲਬ ਹੈ ਤੇ ਬਾਹਰ ਹੀ ਰਹਿੰਦੇ ਨੇ ਹਾਂਜੀ ਤੇ ਪਿਆਰ ਹੈਗਾ ਸਾਡਾ ਬੜਾ ਉਹਨਾਂ ਨਾਲ ਬੜਾ ਆਪਸ ਚ
ਅੱਛਾ ਅੱਛਾ ਚਲੋ ਅੱਛੀ ਗੱਲ ਹੈ ਪਰ ਮੈਨੂੰ ਬੜਾ ਅੱਛਾ ਲੱਗਾ ਕਾਫੀ ਟਾਈਮ ਬਾਅਦ ਗੱਲ ਹੋਈ ਹੈ ਤੁਹਾਡੇ ਨਾਲ।
ਹਾਂਜੀ ਚਲੋ ਮੈਨੂੰ ਵੀ ਬ ਹਾਂਜੀ ਕਿਸੇ ਭਾਨੇ ਤੁਸੀਂ ਫੋਨ ਕੀਤਾ। ਹਾਂਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।